ਹੈਲੋ ਜੀ। ਹੈਲੋ ਜੀ, ਸਤਿ ਸ੍ਰੀ ਕਾਲ ਜੀ। ਕਾੱਲ ਕਿਉਂ ਕੱ
ਸਿੱਧੀ ਕਾੱਲ ਖਰਾਬ ਕਰਨੀਂ ਐਂ ਮੈੰ ਤਾਂ।
ਹੈਲੋ ਜੀ। ਸਸ ਸ੍ਰੀ ਕਾਲ ਜੀ।
ਹੈਲੋ।
ਹਾਂਜੀ, ਕੀ ਕਰਦੇ ਸੀ?
ਮੈਂ ਤੇ ਕੁਛ ਨੀਂ ਬਸ ਬੈਠੀ ਆਂ, ਤੁਸੀਂ ਦੱਸੋ?
ਮੈਂ ਵੀ ਵਦੀਆ, ਕਿ ਗਰਮੀ ਬੋਤ ਹੋ ਰਈ ਐ, ਨਾ।
ਹਾਂਜੀ, ਸਾਡੇ
ਮੌਸਮ ਬੋਤ ਖਰਾਬ ਹੋ ਰਹਾ। ਮੌਸਮ ਬੋਹਤ ਖਰਾਬ ਹੋ ਰਹਾ।
ਹਾਂਜੀ।
ਹੁਨ ਤਾਂ ਗਰਮੀਆ ਨਾ।
ਓਈ ਨਾ, ਹਾਂਜੀ। ਗਰਮੀ ਨੇ ਤਾਂ ਸਾਰੇਆਂ ਦਾ ਜੀਨਾਂ ਹਰਾਮ ਕੀਤਾ। ਹਾਂਜੀ। ਹਾਂਜੀ, ਗਰਮੀ ਨੇ ਤਾਂ ਸਾਰੇਆਂ ਨੂੰ ਈ ਪਰੇਸ਼ਾਨ ਕੀਤਾ ਹੋਏਆ।
ਹਾਂਜੀ।
ਪ੍ਰੋਪਰ ਰੋਟੀ ਵੀ ਨੀ ਕੋਈ ਖਾ ਰੇਆ ਗਰਮੀ ਦੇ ਕਰਕੇ, ਭੁੱਖ ਈ ਨਈਂ ਲੱਗਦੀ।
ਹਾਂਜੀ, ਫੇਰ ਜੀਅ ਨੀਂ ਕਰਦਾ ਨਾ ਓਈ ਬੰਦਾ ਬਸ ਕਏ ਕਿ, ਕੁਛ ਠੰਡਾ ਈ ਖਾ ਲਈਏ ਹਾਂਜੀ-ਹਾਂਜੀ।
ਕੋਈ ਲਿਕੁਅਡ ਈ ਖਾ ਲਈਏ, ਲਿਕੁਅਡ ਪੀ ਲਓ ਜੀ, ਕੋਈ ਨੀਂ
ਨਹੀਂ ਫੇਰ ਉਹਦੇ ਨਾਲ ਈਸੀ਼ੰਸ ਵਗੈਰਾ ਕਿੱਥੇ ਆਂਦੇਨੇ ਰੋਟੀ ਤਾਂ ਖਾਨੀ ਪੈਂਦੀ ਐ ਬੰਦੇ ਨੂੰ।
ਹਂਜੀ, ਔਹ ਤੈ ਹੈ।
ਹਂਜੀ, ਹੋਰ ਦੱਸੋ।
ਪੂਰਬਜ਼।
ਅੱਜ ਤਾਂ ਪ੍ਰਕਾਸ਼ ਪੁਰਬ ਐ ਕੁਛ ਸਪੈਸ਼ਲ ਨੀ ਬਨਾਇਆ। ਹਂਜੀ, ਹਂਜੀ।
ਬ੍ਰੇਕਫਾਸਟ ਕਰ ਲਿਆ ਤੁਸੀਂ।
ਹਂਜੀ,
ਅੱਛਾ, ਅੱਜ ਕੀ ਬਨਾਇਆ ਸੀ ਬ੍ਰੇਕਫਾਸਟ 'ਚ।
ਐ ਤਾਂ ਬ੍ਰੇਕਫਾਸਟ, ਬੇ੍ਕਫਾਸਟ ਕੌਫ ਪੀਨੀਆਂ।
ਅੱਛਾ।
ਹਂਜੀ, ਹੋਰ ਤੁਸੀਂ ਕਰਨੈ ਬ੍ਰੇਕਫਾਸਟ।
ਹਾਂਜੀ ਅੱਜ ਤੇ ਹਰ ਸ਼੍ਰੀ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਨਾ।
ਹਂਜੀ, ਸਪੈਸ਼ਲ ਨਹੀਂ ਬਨਾਇਆ ਤੁਸੀਂ ਕੁਛ ਫੇਰ
ਨਹੀਂ ਮੈਂ ਤਾਂ ਕੁਛ ਨੀ ਬਨਾਇਆ ਰਾਤ ਵੀ ਗੁਰਦੁਆਰੇ ਵਿੱਚ ਪ੍ਰੋਗਰਾਮ ਸੀ ਨਾ। ਤੇ ਸਾਡੇ ਗੁਰਦੁਆਰੇ ਵਿੱਚ ਰਾਤ ਹੀ ਕਰ ਲਿਆ ਸੀਗਾ ਪ੍ਰਕਾਸ਼ ਪੁਰਬ ਦਾ। ਹੋਰ ਪਿਛਲੇ ਵੀਰਵਾਰ ਨੂੰ ਹਂਜੀ, ਰਾਤ ਪੂਰਨਮਾਸੀ ਵਿੱਚ ਸੀ ਔਰ ਅੱਜ ਹਰਗੋ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਔਰ ਪਿਛਲੇ ਮਹੀਨੇ ਪਿਛਲੇ ਹਫ਼ਤੇ ਵੀਰਵਾਰ ਨੂੰ ਔਹ ਸੀ।
ਛਬੀਲ, ਹਂਜੀ। ਹਂਜੀ,
ਪਛ ਵੀ ਲੱਬ
ਤੇ ਹਂਜੀ ਸਾਡੇ ਗੁਰਦੁਆਰੇ ਚ ਵੇ ਦਾ ਹੁੰਦਾ ਐ।
ਹਂਜੀ, ਸ਼ਬੀਨ ਦਾ ਲੰਗਰ ਲੱਗਿਆ ਸੀਗਾ। ਔਰ ਰਾਤ ਸਾਡੇ ਗੁਰਦੁਆਰੇ ਵਿੱਚ ਔਹ ਸੀਗਾ ਪੂਰਨਮਾਸੀੀ ਦਾ ਲੰਗਰ।
ਅੱਛਾ ਸਾਡੇ ਇੱਥੇ ਚਝੱਜ ਬਨਾਨਗੇ।
ਹਂਜੀ,
ਹਂਜੀ, ਖੈਰ ਇੱਕ ਦਿਨ ਪੈਲਾਂ ਏਦਾਂ ਤੇ ਨਹੀਂ ਵਰਤ ਅਮ
ਤੁਹਾਡੇ ਉੱਥੇ ਵੀ ਅਰਜਨ ਦੇਵ ਅਹ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀਗਾ। ਕੱਲ ਹੀ ਮਨਾਇਆ ਸੀ ਜਾਂ ਅੱਜ ਮਨਾਇਆ।
ਜੋ ਮਨਾ ਮਨਾਨਗੇ ਸਾਡੇ ਇੱਥੇ ਤੇ
ਅੱਜ ਰਾਤ ਨੂੰ।
ਹਂਜੀ,
ਨਹੀਂ ਸਾਡੇ ਤੇ ਪੂਰਨ ਮਾਸੀ ਕਰਕੇ ਨਾ ਰਾਤ ਹੀ ਕਰ ਲਿਆ, ਉਹਨਾਂ ਨੇ ਵੈਸੇ ਹੁੰਦਾ ਪੂਰਨ ਮਾਸ਼ੀ ਨੂੰ ਈ।
ਨਹੀਂ, ਨਹੀਂ ਏਦਾਂ ਥੋੜ੍ਹੀ ਹੋਦਾਐ। ਔਹ ਤ ਲੋਕੀ ਅਪਨੇ ਦੇ ਨਾਲ ਕਰ ਲੈਂਦੇ ਨੇ, ਕਿ ਬੰਦਾ ਕੈਂਦਾ ਹੈ ਕਿ ਚਲੋ ਪੂਰਨਮਾਸ਼ੀ ਭਈ ਸੰਗਤ ਆਏ ਗੀ ਹੀ ਫੇਰ ਕਲ ਪਤਾ ਨਹੀਂ ਕੋਈ ਆਏ ਨਾ ਆਏ। ਕੰਮ ਹੁੰਦੇ ਨੇ ਲੋਕਾਂ ਨੂੰ
ਹਾਂਜੀ। ਜੇ ਗਰਮੀ ਦੇ ਬਿਨਾਂ। ਗਰਮੀ ਬਹੋਤ ਜ਼ਿਆਦਾ ਹੋ ਰਹੀ ਹੈ ਵੀ, ਗਰਮੀ।
ਹਾਂਜੀ।
ਜਿਸ ਕਰਕੇ ਬੋਤ ਪਰੇਸ਼ਾਨੀਆਂ ਆ ਰਹੀਆਂ ਸਾਰਿਆਂ ਨੂੰ। ਜਵਾਕ ਵੀ ਪਰੇਸ਼ਾਨ ਹੋ ਰਹੇ ਨੇ, ਸਾਰੀ ਫੈਮਿਲੀ ਵੀ ਪਰੇ- ਸਾ਼ਨ ਏ ਬੰਦਾ ਕੀ ਖਾਏ ਜਾਂ ਕੀ ਖਾ ਕੇ ਬੱਚਿਆਂ ਨੂੰ ਵੀ ਖਵਾਏ। ਰੋਟੀ ਖਾਂਦੇ ਹੀ ਨੀ ਜਵਾ-
ਖੈਰ ਕੁਛ ਇਹੋ ਜਿਹਾ ਬਣਾ ਕੇ ਖਵਾਇਆ ਕਰੋ ਨਾ।
ਚਾਹਅ ਤੇ ਖੈਰ ਕੋਈ ਨਹੀ ਪੀਣਦਾ।
ਨਹੀਂ ਖੈਰ ਚਾਹ ਦਾ ਤਾਂ ਨੀ ਹੁੰਦਾ ਚਾਹ ਤੇ ਗਰਮੀਆਂ ਚ।
ਚਾਹ ਤੇ, ਹਾਂ ਚਾਹਅ ਤੇ ਬੋਤ ਕਰਮੀ ਕਰਦੀ ਰੂਹ ਅਫਜ਼ਾਦਾ ਦਾ ਲੰਗਰ ਬੋਤ ਹੋੰਦਾ।
ਹਾਂਜੀ। ਸ਼ਬੀਲ।
ਹਾਂਜੀ।
ਹੈਲੋ,
ਹੋਰ ਤੁਸੀਂ ਕੀ ਬਣਾਇਆ ਸੀਗਾ ਆਜ?
ਹੁਣ ਤੇ ਕੁਛ ਬਣਾਇਆ ਤੇ ਨੀ ਕੌਫੀ ਬਣਾਈ ਸੀ ਬਸ।
ਅੱਛਾ ਲੰਚ ਨਹੀਂ ਕੀਤਾ।
ਨਹੀਂ ਹੁਣੇ ਤੇ ਨਹੀਂ।
ਨਹੀਂ ਟਾਈਮ ਸਿਰ ਰੋਟੀ ਖਾਣੀ ਚਾਹੀਦੀ ਹੈ, ਨਾ। ਮੈਂ ਤੇ ਨਾਸ਼ਤਾ ਕਰ ਲਿਆ ਸੀ ਸਵੇਰੇ ਟਾਈਮ ਸਿਰ, ਹੂੰ। ਮੈਂ ਤੇ ਕਿਸੇ ਛੋਟੇ ਜਿਹੇ ਸਕੂਲ ਵਿੱਚ ਨੌਕਰੀ ਕਰਦੀ ਹਾਂ। ਤੇ ਕੱਲ ਤੋਂ ਸਕੂਲਾਂ ਦੀ ਛੁੱਟੀਆਂ, ਔਫ ਹੋ ਜਾਏਗਾ।
ਚਲ ਤੋ ਸਕੂਲ ਸਟਾਰਟ ਨੇ ਨਾ ਸਟਾਟ ਨੇ ਸਾਰੇ।
ਸਕੂਲੋਂ ਵਾਪਸ ਆਓ ਤੋਂ ਕਿੰਨੀ ਗਰਮੀ ਹੋ ਰਹੀ ਹੁੰਦੀ ਹੈ। ਬੋਤ ਹੀ ਬੁਰਾ ਹਾਲ ਹੋ ਰਿਹਾ ਹੁੰਦਾ। ਉਹਨੂੰ ਕਹਿ ਰਹੇਿੰ ਨੇ ਕਿ ਕੱਲ ਤੋਂ, ਥੋੜਾ ਮੌਸਮ ਠੀਕ ਹੋ ਜਾਏਗਾ।
ਨਹੀਂ ਖੇਰ ਮੌਸਮ ਤੇ ਸਾਡੇ ਇਥੇ ਆਚ ਵੀ ਠੀਕ ਹੈ। ਹ
ਨਹੀਂ ਧੁੱਪ ਤੇ ਬੋਤ ਹੀ ਇੱਥੇ ਕੱਲ ਤੋਂ ਠੀਕ ਹੋ ਜਾਏਗਾ ਮੋਸਮ।
ਹਾਂਜੀ। ਵੇਖਦੇ ਆ ਖੈਰ ਇੱਦਾਂ ਤਾਂ ਕੋਈ ਨੀ। ਕਹਿ ਸਕਦਾ, ਗੂਗਲ ਵੀ ਇੰਨਾ ਐਕੂਰੇਟ ਨਹੀਂ ਦੱਸਦਾ।
ਹਾਂਜੀ। ਨਹੀਂ ਟੈਂਪਰੇਚਰ ਹੀ ਅਪਡਾਊਨ ਹੁੰਦਾ ਹੀ ਰਹਿੰਦਾ।
ਹਾਂਜੀ ਸਾਡੇ ਤੇ ਘਟ ਹੀ ਹੈ, ਕੋਈ ਘੱਟ ਹੀ ਨਹੀਂ ਹੋ ਰਿਹਾ।
ਸਿਆਲਾਂ ਵਿੱਚ ਠੀਕ ਰਹਿੰਦਾ ਮੌਸਮ।
ਹਾਂਜੀ।
ਸਾਰੇ ਲੋਕੀ ਇਹੀ ਦੇਖਦੇ ਨੇ ਕਿ ਬਈ ਸਿਆਲਾਂ ਦਾ ਮੌਸਮ ਚ, ਟਿਆ ਆ ਜਾਏ ਔਰ ਗਰਮੀ ਘਾਟ ਪਏ।
ਹਾਂਜੀ ਉਹੀ ਹੈ ਨਾ ਫੇਰ ਸਰਦੀਆਂ ਤਾਂ ਸਹੀ ਜਾਂਦੀਆਂ ਨੇ, ਗਰਮੀ ਨਹੀਂ ਸਹੀ ਜਾਂਦੀ ਬੰਦੇ ਕੋਲੋਂ।
ਹੂੰ ਜੀ ਫੇਰ ਗਰਮੀਆਂ ਵਿੱਚ ਸਬਜ਼ੀ ਦਾ ਵੀ ਫ਼ਰਕ ਪੈਂਦਾ ਹੈ, ਇਹ ਵਾਲੀ- ਸਬਜ਼ੀ ਨਹੀਂ ਖਾਣੀ ਇਹ ਖਾਣੀ ਹੈ ਸਿਆਲਾਂ ਇਹ ਹੁੰਦਾ ਕਿ ਬਈ ਕੋਈ ਵੀ ਸਬਜ਼ੀ ਖਾ ਲਓ
ਸਿਆਲਾਂ ਚ ਵਰਾਇਟੀ ਬਹੁਤ ਹੁੰਦੀ ਹੈ ਨਾ ਸਾਗ ਖਾ ਲੋੋ ਮੱਕੀ ਦੀ ਰੋਟੀ ਰੋਟੀ ਬਣਾ ਲ ਲੋ ਕੁਛ ਬਣਾ ਲ ਲੋ
ਹਾਂਜੀ ਸਰੋਂ ਦਾ ਸਾਗ ਮੱਕੀ ਦੀ ਰੋਟੀ
ਘੀ ਨਾਲ ਗੁੜ
ਔਰ ਇੱਥੇ ਬੱਚੇ ਭਿੰਡੀ ਨੀ ਖਾ ਕੇ ਖੁਸ਼ ਭਿੰਡੀ ਤੋਰੀ ਟਿੰਡਾ ਇਹ ਵਾਲੀ ਸਬਜ਼ੀਆਂ ਨਹੀਂ ਖਾਂਦੇ ਬੱਚੇ
ਨਿਊਟ੍ਰਿਸ਼ਨ ਵਗੈਰਾ ਹੁੰਦੇ ਇਹਨਾਂ ਚ
ਨਹੀਂ ਬੱਚੇ ਭਿੰਡੀ ਦੇ ਨਾਲ ਵੀ ਦਹੀਂ ਦੀ ਹੋ ਗਿਆ ਨਾਲ ਖਾਣਾ ਚਾਹੀਦਾ ਸਭ ਕੁਛ ਪਰਹੇਜ਼ ਕਿਸੇ ਵੀ ਸਬਜ਼ੀ ਦਾ ਨੀ ਕਰਨਾ ਚਾਹੀਦਾ ਭਾਵੇਂ ਉਹ ਸਿਆਲ ਹੋਦੇ ਆ ਗਰਮੀ ਹੋਵੇ ਮੌਸਮ ਦਾ ਕੋਈ ਉਹ ਫਰਕ ਨਹੀਂ ਦੇਖਣਾ ਚਾਹੀਦਾ ਫਿਰ ਇਹੋ ਜਿਹੇ ਬੱਚਿਆਂ ਦੀ ਹੈਲਥ ਨਹੀਂ ਬਣਦੀ ਤਾਕਤ ਆਉਂਦੀ ਨਹੀਂ
ਹੂੰ ਖਾਣਾ ਤਾਂ ਖੈਰ ਸਭ ਚਾਹੀਦਾ ਹੈ ਥੋੜਾ ਸਵਾਦ ਸਵਾਦ ਹੋ ਕੇ ਮਿਲੇ ਨਾ ਬੰਨ ਨੂੰ ਜੀਭ ਹੀ ਕਰਦਾ ਜੇ ਰੁੱਖੀ ਸਬਜ਼ੀ ਹੋਏ
ਹਾਂਜੀ ਭਿੰਡੀ ਤੇ ਖੈਰ ਬੱਚਾ ਕੋਈ ਭਿੰਡੀ ਖਾ ਕੇ ਬੱਚੇ ਖੁਸ਼ ਨਹੀਂ ਹੁੰਦੇ ਭਿੰਡੀ ਵੀ ਖਾਣੀ ਚਾਹੀਦੀ ਨਾਲ ਦਹੀਂ ਦਾ ਰਾਇਤਾ ਹੋ ਜਾਏ
ਹਾਂਜੀ
ਹਲਕੀ ਰੋਟੀ ਖਾਓ ਮੇਰੀ ਤਾਂ ਕੁੜੀ ਭਿੰਡੀ ਖਾ ਕੇ ਖੁਸ਼ ਨਹੀਂ ਹੈ ਛੋਟੀ ਵਾਲੀ ਖਾ ਲੈਂਦੀ ਹੈ ਵੱਡੇ ਵਾਲੀ ਕੁੜੀ ਕੁਝ ਖਾ ਕੇ ਖੁਸ਼ ਨਹੀਂ ਹੈਂ ਮਤਲਬ ਸਬਜ਼ੀ ਤੋਂ ਰੋਟੀ ਤੇ ਘਰ ਦੀ ਖਾ ਕੇ ਖੁਸ਼ ਨੀ ਮ ਬਹੁਤ ਸਮਝਾਉਂਦੀ ਆ ਬੱਚੇ ਨਹੀਂ ਤੇਰੀ ਹੈਲਥ ਡਾਊਨ ਹੋਏਗੀ ਏਦਾਂ ਤੂੰ ਪ੍ਰੋਪਰ ਉਤੇ ਨਾ ਸਬਜ਼ੀ ਖਾਇਆ ਕਰ ਉਹ ਤਾਂ ਟਾਈਮ ਵੀ ਨਹੀਂ ਇਨਾਂ ਦਾ ਦੋ ਦੋਨਾਂ ਦ
ਅਗਰ ਉਹਨਾਂ ਜੋ ਜੋ ਖਾਂਦੀ ਹੈ
ਦੋਨੋ ਬੱਚੇ ਨਾ ਮਤਲਬ ਰੋਟੀ ਟਾਈਮ ਸਿਰ ਨਹੀਂ ਖਾਂਦੇ ਇਹਨਾਂ ਨੂੰ ਜਾਂਦੀ ਰਹਿੰਦੀਆਂ ਔਰ ਵੱਡੀ ਕੁੜੀ ਸਬਜ਼ੀ ਕੋਈ ਖਾ ਕੇ ਖੁਸ਼ ਨਹੀਂ ਛੋਟੀ ਨੂੰ ਫਿਰ ਵੀ ਮੈਂ ਸਮਝਾ ਲੈਂਦੀ ਆ ਕਿ ਬੱਚੇ ਭਿੰਡੀ ਖਾ ਲੈ ਖਾ ਲੈ ਦਾਲਾਂ ਵੀ ਥੋੜ੍ਹੀ ਬਹੁਤੀ ਜਬਰਦਸਤੀ ਖਵਾ ਦਿੰਦੀਆਂ